ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ। ਹਾਂ, ਕੀ ਹਾਲ ਚਾਲ
ਤੁਸੀਂ ਸੁਣਾਓ।
ਵਧੀਆ, ਵਧੀਆ, ਵਧੀਆ ਹੋਰ ਕਿਸ ਤਰ੍ਹਾਂ ਫੋਨ ਕੀਤਾ।
ਸੂਟਾਂ ਬਾਰੇ ਪੁੱਛਣਾ ਸੀ। ਸੂਟ ਸੁਆਣੇ ਸੀ ਮੈਂ।
ਅੱਛਾ। ਫੇਰ ਵਿਆਹ ਸ਼ਾਦੀ ਹੈ ਕੋਈ ਆ ਉਜੇ ਈ ਘਰ ਵਾਸਤੇ
ਨਹੀਂ ਘਰ ਵਾਸਤੇ ਹੀ ਜਿਵੇਂ ਹੁਣ ਮਾਰਕੀਟ ਵਗੈਰਾ ਜਾਣ ਵਾਸਤੇ ਘਰ ਪਾਉਣ ਵਾਸਤੇ।
ਅੱਛਾ, ਅੱਛਾ, ਅੱਛਾ ਤੇ ਕਿੰਨੇ ਸੁਆਣੇ ਨੇ ਮਤਲਬ ਕਿ ਜਾਦੇ ਣੇ
ਹਾਂ, ਚਾਰ ਪੰਜ ਸੂਟ ਸਵਾ ਲਾਂਗੇ।
ਅੱਛਾ। ਤੇ ਮਟੀਰੀਅਲ ਤੁਸੀਂ ਮੇਰੇ ਮੇਕੋ ਹੀ ਲੈਣਾ ਹੈ ਜਾਂ ਬਾਜ਼ਾਰੋਂ ਲਿਆਓਗੇ।
ਨਹੀਂ ਤੁਸੀਂ ਮਟੀਰੀਅਲ ਦੱਸ ਦੇ ਨਾ
ਅੱਛਾ।
ਹਾਂਜੀ। ਕਿਹੜਾ ਮਟੀਰੀਅਲ ਜ਼ਿਆਦਾ ਚੰਗਾ ਹੈਤੁਸੀਂ ਉਹ ਦੱਸ ਦੇਣਾ ਮੈਨੂੰ
ਅੱਛਾ, ਅੱਛਾ ਹਾਂ ਕੋਈ ਨੀ ਦੇਖੋ ਇੱਕ ਤੇ ਮੇਰੇ ਕੋਲ ਕੋਟਣ ਆ ਯਾਰ ਮਟੀਰੀਅਲ ਕੋਟਨ ਦਾ ਵੀ ਹੈਗਾ ਹੈ। ਤੇ ਤੁਹਾਨੂੰ ਜੇ ਰਿਹਾਉਣ ਲੈਣੀ ਹੋਏ ਤੇ ਰਿਹਾਉਣ ਵੀ ਹੈਗੀ ਹੈ।
ਹਾਂਜੀ। ਤੇ ਜੇ ਕੋਟਨ ਜਿਆਦਾ ਵਧੀਆ ਹੁੰਦੀ ਰਿਓਨ ਜਿਆਦਾ ਵਧੀਆ ਹੁੰਦੀ ਹੈ।
ਦੇਖੋ ਜਿਹਨਾਂ ਨੂੰ ਆਦਤ ਹੁੰਦੀ ਹੈ ਨਾ ਬਈ ਪਿੰਡੇ ਦੇ ਉੱਤੇ ਚਿਪਕਆ ਰਹੇ ਠੰਡਾ
ਹਾਂਜੀ।
ਤੇ ਕੱਪੜਾ ਤੇ ਓ ਰੀਓਨ ਪਾਉਂਦੇ ਨੇ ਵੈਸੇ ਕੋਟਨ ਹੋ ਰਹੀ ਦੋਨੋ ਰੋ ਰੋ ਰਿਓਂਣ ਵੀ ਅੱਛੀ ਹੁੰਦੀ ਹੈ ਕੋਟਨ ਵੀ ਅੱਛੀ ਹੁੰਦੀ ਹੈ ਦੋਨੋ ਚੀਜ਼ਾਂ ਅੱਛੀਆਂ ਹੁੰਦੀਆਂ ਨੇ ਗਰਮੀ ਵਾਸਤੇ ਤੇ ਉਹੀ ਬੈਸਟ ਏ
ਰਓਨ
ਹਾਂ ਰਓਨ ਵੀ ਬੈਸਟ ਕੋਟਨ ਵੀ ਬੜੀ ਵਧੀਆ ਹੈ ਦੋਨੋ ਹੀ ਸਵਾਲੋ ਨਾ ਰੇ ਮਿਲੇ ਤੁਹਾਨੂੰ ਕਿੰਨੇ ਚਾਰ ਪੰਜ ਸਵਾਲ ਡੇ ਨੇ ਨਾ ਇੱਕ ਦੋ ਕੋਟਨ ਤੇ ਸੁਆਓ ਇੱਕ ਸੋ
ਹਾਂਜੀ
ਇੱਕ ਰਓਨ ਆਉਂਦੀ ਹੈ ਜਿਹੜੀ ਡਬਲ ਦੀ ਉਹ ਨੀ ਲੈਣੇ ਦੀ ਕਦੀ ਵੀ ਉਹ ਚੜ੍ਹ ਜਾਂਦਾ ਸੀ ਔਰ ਚੜਦਾ ਇੰਨਾ ਚੜ੍ਹਦਾ ਹੈ ਨਾ ਉਚਾ ਕਿ ਪਾਉਣ ਦੇ ਲਾਇਕ ਹੀ ਨਹੀਂ ਰਹਿੰਦਾ ਹਾਂ ਇਸ ਤਰ੍ਹਾਂ ਹੁੰਦਾ ਹੈ ਉਸਨੂੰ ਤੇ ਤਾਂ ਕਰਕੇ ਤੇ ਅਸੀਂ ਤੇ ਜ਼ਿਆਦਾਤਰ ਮਨਾ ਹੀ ਕਰਦੇ ਹਾਂ ਸਾਰਿਆਂ ਨੂੰ ਡਬਲ ਪਨੇ ਵਾਲੀ ਉਹ ਦਬੋ ਹੀ ਨਾ
ਕਿਹੜੀ ਵਾਲੀ ਜ਼ਿਆਦਾ ਵਧੀਆ ਹੁੰਦੀ
ਮਤਲਬ ਕਿ ਰਿਉਣ ਲੈ ਲੋ ਉਝ ਸਿੰਗਲ ਪਣੇ ਵਾਲੀ ਜਿਹੜੀ ਹੁੰਦੀ ਠੀਕ ਹੈ ਨਾ ਉਹ ਵਾਲ ਹੀ ਲੈ ਲਓ ਤੁਸੀਂ ਉਹਦੇ ਨਾਲ ਇਹ ਹੁੰਦਾ ਕਿ ਚੜਦਾ ਨੀ ਹੈ ਕੱਪੜਾ ਔਰ ਉਹ ਤੇ ਜੇ ਤੁਸੀਂ ਮੇਰੇ ਕੋਲੋਂ ਹੀ ਸਵਾਣਾ ਤੇ ਜੇ ਤੁਸੀਂ ਬਾਹਰੋਂ ਲਿਆ ਰਹੇ ਹੋ ਤੇ ਫੇਰ ਤੁਸੀਂ ਉਹਨੂੰ ਧੋ ਲਿਆ ਜੇ ਪਹਿਲਾਂ ਫੇ ਰ ਆਏ ਜੇ ਤੇ ਜੇ ਮੇਰੇ ਕੋਲੋਂ ਲਵੋਗੇ ਤੇ ਫਿਰ ਧੋ ਫਿਰ ਤੇ ਮੈਂ ਆਪੇ ਧੋ ਲਵਾਂਗੇ ਤਾਂ ਕਰਕੇ ਦੇਖੋ ਇਸ ਟਾਈਮ ਪ੍ਰਿੰਟ ਚਾਹੀਦੀ ਹੈ ਬੜੀ ਅੱਛੀ ਅੱਛੀ ਹਾਂ ਮੇਰੇ ਕੋਲ ਪ੍ਰਿੰਟ ਹੈਗੇ ਨੇ ਸਾਰੇ ਬੜੇ ਵਧੀਆ ਵਧੀਆ
ਅੱਛਾ ਤੇ ਗਲੇ ਵਗੈਰਾ ਵਧੀਆ ਬਣਾ ਲੈਂਦੇ
ਹਾਂਜੀ ਗਲੇ ਵਧੀਆ ਵੀ ਬਣਾ ਲੈਂਦੇ ਹਾਂ ਤੇ ਇੱਕ ਆਉਂਦੇ ਨੇ ਗਲੇ ਬੰਨੇ ਦੇ ਕਰੋਸ਼ੀਏ ਦੇ
ਅੱਛਾ-ਅੱਛਾ-ਅੱਛਾ ਇਸ ਕੱਪੜੇ ਦੇ ਉੱਤੇ,
ਹਾਂ, ਇਸ ਕੱਪੜੇ ਦੇ ਉੱਤੇ ਲੱਗ ਜਾਂਦੇ ਨੇ ਪ੍ਰਿੰਟ ਮੈਂ ਖੁਦ ਆਪਣੇ ਸੂਟ ਤੇ ਲਾਈ ਦੇ ਨੇ ਇੰਝ ਹੋਏਗਾ, ਤੇ ਮੈਂ ਤੁਹਾਨੂੰ ਸੁਟ ਦਾ, ਭੇਜਦਾ ਗੀ। ਤੇ ਜਿਸ, ਕਿ ਜਿਹੜਾ ਪ੍ਰਿੰਟ ਹੁੰਦਾ ਉਹਦੇ ਅੰਦਰ ਵਾਈਟ ਸ਼ੇਡ ਹੋਏ ਨਾ ਤੇ ਵਾਈਟ ਕਲਰ ਦਾ ਗਲਾ ਲਗਾ ਲਈਦਾ ਉਤੇ ਮੋਤੀ ਹੁੰਦੇ ਨੇ,
ਅੱਛਾ,
ਤੇ ਥੱਲੇ ਲੈਸ ਲਗਾ ਦੇ ਦੀ ਹੈ, ਥੋੜਾ ਬਾਜ਼ਾਰ ਚ ਵੀ ਪੈ ਜਾਂਦੇ ਨੇ ਗੁਰਦੁਆਰੇ ਚ ਵੀ ਪੈ ਜਾਂਦੇ ਨੇ। ਹੁਣ ਆਪਣੇ ਨਾ ਹਾਂ। ਕਿਉਂਕਿ ਦੇਖੋ ਦੂਜੇ ਕੱਪੜੇ ਤੇ ਪਾਏ ਨੀ ਜਾਣਗੇ।
ਹਾਂ,
ਆਪਣੀ ਗਰਮੀਆਂ ਇਸ ਟਾਈਮ ਗਰਮੀ, ਕਿੰਨੀ ਜ਼ਿਆਦਾ
ਹਾਂ ਬੜੀ ਗਰਮੀ ਸੀ।
ਤੇ ਦੂਸਰਾ ਕੱਪੜਾ ਪਾਇਆ ਨੀ ਜਾਂਦਾ। ਤੇ ਇਸ ਬਾਰੇ ਨਾ ਆਪਣੇ ਕੀ ਕਰਦੇ ਐ। ਕੋਟਨ ਦਾ ਹੀ ਲੈ ਲੈਂਦੇ, ਹਾਂ ਅੱਛੀ ਵਾਲੀ ਕੋਟਨ ਲੈ ਕੇ ਮੇਰੇ ਕੋਲ ਸਾਰੀਆਂ ਹੈਗੀਆਂ ਨੇ ਵਧੀਆ ਕੋਟਨ ਤੇ ਉਹਦੇ ਚ ਨਾ ਥੱਲੇ ਤੁਹਾਨੂੰ ਮੈਂ, ਬੋਰਡਰ ਲਗਾ ਦੇਵਾਂਗੇ, ਲੈਸ ਦਾ
ਅੱਛਾ,
ਜਿਧਰੋਂ ਦੀ ਮੈਚ ਹੁੰਦਾ ਹੋਇਆ। ਜਿਹੜਾ ਵੀ ਕਲਰ ਉਹਦੇ ਚ ਸ਼ੇਡ ਹੋਏਗਾ, ਨਾ ਉਹੀ ਕਲਰ ਦਾ ਪ ਪਲੇਨ ਬੋਰਡਰ ਲਗਾ। ਉੱਤੇ ਗਲਾ ਲਗਾ ਦੇਵਾਂਗੀ।
ਅੱਛਾ,
ਤੇ ਨਾਲ ਮਤਲਬ ਕਿ ਥੋੜ੍ਹੀ-ਥੋੜ੍ਹੀ ਮੈਂ ਬਰੀਕ ਲਿਆ। ਬਾਾਹਵਾਂ ਤੇ ਲਗਾ ਦਾਂਗੇ ਤੁਹਾਨੂੰ,
ਅੱਛਾ-ਅੱਛਾ,
ਪੋਨੀਆਂ ਪਾਦੇ ਔ ਜਾ ਅੱਦੀਆਂ।
ਮੈਂ ਪੋਹਣੀਆਂ ਪਾਨੀ ਆ।
ਤੇ ਬਸ ਉਹਦੇ ਅੱਗੇ ਥੋੜ੍ਹਾ ਬੋਰਡਰ ਲੈਸ ਦਾ ਦੇ ਦੇਵਾਂਗੇ। ਮੈਂ ਤੁਹ ਦੋ ਤਿੰਨ ਡਿਜੈਨ ਦੱਸ ਦੇਵਾਂਗੀ ਬਾਹਵਾਂ ਦੇ ਉਹਦੇ ਸੂਟਾਂ ਦੇ। ਜਿਸ ਤਰ੍ਹਾਂ ਇੱਕ ਦੇ ਇੱਕ ਤਾਂ ਮੈਂ ਤੁਹਾਨੂੰ ਲਗਾ ਦਾਂਗੀ ਦੋਨੋ ਸਾਈਡਾਂ ਦੇ ਉੱਤੇ ਲੈਸ।
ਹਾਂਜੀ।
ਇੱਕ ਤੇ ਦੋ ਸਾਈਡਾਂ ਦੇ ਉੱਤੇ ਲੈਸ ਲਗਾ ਦਾਗੀ ਇੱਕ ਦੇ ਗਲੇ ਦੇ ਉੱਤੇ ਲਗਾ ਦਾਗੇ। ਲੈਸ। ਇਸਰ੍ਹਾਂ ਅਲਗ-ਅਲਗ ਪੈਟਰਨ ਕਰਕੇ ਮੈਂ ਤੁਹਾਨੂੰ ਅਲੱਗ -ਅਲਗ ਬਣਾ ਦਾਂਗੀ ਸੂਟ। ਅੱਜ ਕੱਲ ਤੇ ਪਹੁੰਚਿਆ ਤੇ ਵੀ ਲੈਸ ਲੱਗੀਦੀ ਜੇ ਬੜੀ
ਹਾਂ ਤੇ ਉਹ ਅੱਜ ਕੱਲ੍ਹ ਪੋਚੇ ਜੇ ਪੋਚੇ ਜਿਹੜੇ ਚੱਲ ਰਹੇ ਨੇ ਅੱਜ ਥੋੜੇ ਚੋੜੇ ਪੋਚੇ ਉਹ ਕਿਸ ਟਾਈਪ ਦੇ ਪੋਚੇ ਨੇ।
ਚੋੜੇ ਪੋਚੇ ਬਣਾ ਲਈ ਦੇਨੇ ਤੇ ਅੱਜ ਕੱਲ੍ਹ ਨਾ ਬੁਕਰਮ ਦੀ ਥਾਂ ਤੇ ਨਾ ਉਹ ਲੈਸ ਜਿਹੀ ਚੱਲੀ ਦੀ ਹੈ ਕੋਈ।
ਅੱਛਾ।
ਮਤਲਬ ਕਿ ਚੋੜੀ ਲੈਸ ਚੱਲੀ ਦੀ ਏ ਉਹ ਮਤਲਬ ਕੀ ਪਾਨੇ ਆ। ਅੱਸੀ ਉਦੇ ਉਤੇ। ਤੇ ਉਹਦੇ ਥੱਲੇ ਹੋਰ ਨੀਚੇ ਲੈਸ ਲਗਾ ਦਿੰਨੀ ਆ ਥੋੜ੍ਹੀ-ਥੋੜ੍ਹੀ ਹਾਂ ਤਾਂ ਕਰਕੇ ਤੇ ਉਹ ਅੱਛ ਛੇ ਲੱਗਦੇ ਨੇ। ਉਹ ਵਧੀਆ ਲੱਗਦੇ ਨੇ ਪਹੁੰਚੇ। ਤੇ ਅੱਜ ਕੱਲ੍ਹ ਨਾ ਬੁਕਲਮ ਦੀ ਥਾ ਤੇ ਨਾ ਇੱਕ ਫੋਨ ਜਿਹੀ ਚੱਲੀ ਦੀ ਏ।
ਅੱਛਾ-ਅੱਛਾ ਫੋਰਮ ਚਲੀ ਦੀਏ।
ਉਹ ਬੁਕਰਮ ਦੀ ਥਾਂ ਤੇ ਅਸੀਂ ਉਹ ਪਾ ਦਿੰਨੇ ਹਾਂ।
ਅੱਛਾ ਤੇ ਉਹ ਖਰਾਬ ਨੀ ਹੁੰਦੀ
ਨਹੀਂ ਉਹ ਖਰਾਬ ਨਹੀਂ ਹੁੰਦੀ ਅੱਜ ਕੱਲ੍ਹ ਤਾਂ ਪਤਾ ਨਹੀਂ ਕਿ ਉਹ ਸਾਰੇ ਉਹੀ ਹਜੇ ਤੱਕ ਮੈਂ ਆਪਣੇ ਸੂਟ ਚ ਨਹੀਂ ਪਾਈ। ਪਰ ਕੰਪਲੇਨ ਵੀ ਨੀ ਆਈ ਹੋਰ ਸਾਰੇ ਮੰਗਦੇ ਹੀ ਹੋਏ ਨੇ ਅੱਜ ਕੱਲ੍ਹ ਪੂਰੇ ਪੰਜਾਬ ਚ ਉਹ ਹੀ ਚੱਲਦਾ ਪਿਆ।
ਅੱਛਾ ਉਹ ਜ਼ਿਆਦਾ ਵਧੀਆ ਲੱਗਦੀ ਹੋਏਗੀ ਫਿਰ।
ਵਧੀਆ ਲੱਗਦੇ ਨੇ। ਤੇ ਤੁਸੀਂ ਦੇਖ ਲਿਆ ਜੇ ਤੁਸੀਂ ਮੈਨੂੰ ਦੱਸ ਦੋ ਬਈ ਕਿਸ ਤਰ੍ਹਾਂ ਦਾ ਕੋਈ ਪਲਾਜੋ ਸਵਾਣਾ ਹੈ ਜਾਂ ਕੀ ਕੀ ਸਵਾਣਾ ਹੈ ਦੱਸ ਦੋ ਸਲਵਾਰ ਕਿਹੜੀ ਸਵਾਣੀ ਹੈ
ਹਾਂ ਪਲਾਜ਼ੋ ਵੀ ਕਿਸ ਤਰ੍ਹਾਂ ਬਣਾਉਂਦੇ ਹੋ ਪਲਾਜ਼ੋ
ਪਲਾਜੋ ਇੱਕ ਤੇ ਬਣਦਾ ਜੇ ਦੇਖੋ ਓਰੇਬੀਅਨ ਘੇਰਦਾ ਜਿਸ ਤਰਾਂ ਲਹਿੰਗਾ ਲਗਦਾ ਹਨੈਣਾ
ਆਹ ਹਾਂ ਹਾਂ ਹਾਂ
ਅੱਜ ਕੱਲ੍ਹ ਜ਼ਿਆਦਾ ਚੱਲਦਾ ਪਿਆ ਨਾ ਜਿਹੜਾ ਉਹ ਥੱਲਿਉ ਉਹ ਬੂਟ ਕੱਟ ਯਾਨੀ ਕਿ ਥੱਲਿਓ ਖੁੱਲ੍ਹਾ ਹੋਰ ਪੱਟਾ ਤੋਂ ਥੋੜਾ ਜਿਹਾ ਸੇਟੈ ਇਨਾਂ ਵੀ ਫਿਟ ਨਹੀਂ ਹਾਂ ਉਹ ਸਿੰਪਲ ਸਾਦਾ ਪਲੇਨ ਹੁੰਦਾ ਹੈ ਲੇਕਿਨ ਥਲਿਉ ਦੀ ਥੋੜ੍ਹਾ ਖੁੱਲ੍ਹਾ ਹੁੰਦਾ ਹੈ ਇਹ ਸ਼ੇਪ ਜਿਸ ਤਰਾਂ
ਅੱਛਾ
ਅੱਜ ਕੱਲ੍ਹ ਤਾਂ ਮੈਂ ਆਪਣੇ ਸੂਟਾਂ ਦੇ ਤਾਂ ਸਾਰੇ ਉਹ ਹੀ ਬਣਾਏ ਨੇ
ਨਹੀਂ ਤੇ ਉਹ ਕੋਟਾਂ ਨਹੀਂ ਪਾ ਸਕਦੇ ਆ ਬਣਾ ਕੇ
ਹਾਂ ਕਿਉਂ ਨਹੀਂ ਕੋਟਨ ਤੇ ਬਹੁਤ ਅੱਛੇ ਲੱਗਦੇ ਨੇ ਮੈਂ ਆਪਣੇ ਸਾਰੇ ਕੋਟਨ ਦਾ ਹੀ ਸੂਟ ਸਿਤੇ ਨੇ ਏਧਕੀ। ਕਿਉਂਕਿ ਗਰਮੀ ਬੜੀ ਪੈ ਰਹੀ ਹੈ ਤੇ ਆਪ ਆਪਣੇ ਕੋਲੋਂ ਪੈਂਦੇ ਹੀ ਨਹੀ ਤੇ ਦੋ ਤਿੰਨ ਰੇਯੋਣ ਦੇ ਸਿੱਤੇ ਦੋ ਕੋਟਨ ਦੇ ਸਿਤੇ ਸਾਰੇ ਔਰ ਇੱਕ ਪਲਾਜੋ ਬਣਦਾ ਸਿੱਧਾ ਇਕ ਦਮ
ਅੱਛਾ ਅੱਛਾ
ਹਾਂ ਸਿੱਧਾ ਪਲਾਜੋ ਬਣਦਾ ਜਿਹੜਾ ਇਕਦਮ ਸਿੰਪਲ ਸਾਦਾ ਹੁੰਦਾ
ਹਾਂ ਤੇ ਮੇਰਾ ਇੱਕ ਹਾਂ ਪੈਂਟ ਵਾਲਾ ਜ਼ਿਆਦਾ ਪੈਂਟ ਵਾਲਾ ਹੀ ਪਾਉਦੀ ਹਾਂ ਮੈਂ ਜ਼ਿਆਦਾ ਤੇ ਜਿਹੜੇ ਤੁਸੀਂ ਦੱਸਿਆ ਹੈ ਨਾ ਉਹ ਵਾਲਾ ਸਿੱਧਾ ਵਾਲਾ ਦੋ ਉਹ ਬਣਵਾਵਾਂਗੀ ਮੈਂ
ਅੱਛਾ ਅੱਛਾ ਹਾਂ
ਹਾਂ ਉਹ ਕੋਟਨ ਵਿੱਚ ਜ਼ਿਆਦਾ ਵਧੀਆ ਲੱਗਣ
ਅੱਛਾ ਹਾਂ ਉਹ ਸਹੀ ਲੱਗਣਗੇ ਕੋਟਨ ਦੇ ਵਿੱਚ ਤੇ ਤੁਸੀਂ ਦੇਖ ਲਿਆ
ਹਮ ਤੇ ਪੈਂਟ ਦੇ ਪੈਂਟ ਵਾਲਾ ਕਿਸ ਤਰ੍ਹਾਂ ਬਣਾਉਦੇ ਹੋ ਤੁਸੀਂ ਪੈਂਟ ਵਾਲਾ!
ਪੈਂਟ ਵਾਲੇ ਤੇ ਬੜੇ ਡਿਜ਼ਾਇਨ ਨੇ ਤੁਸੀਂ ਆਉਗੇ ਤੇ ਮੈਂ ਤੁਹਾਨੂੰ ਦਿਖਾ ਦਾਂਗੀ ਇੱਕ ਤੇ ਸਿੰਪਲ ਪੈਂਟ ਬਣਾ ਲੈਂਦੇ ਨੇ ਕਈ ਜਿਹੇ ਸੈਡ ਚ, ਥੋੜਾ ਜਿਹਾ ਘੱਟ ਪਵਾ ਲੈਂਦੇ ਨੇ, ਬਈ ਥੋੜੇ ਜਿਹਾਂ। ਹੋਰ ਕਈ ਜਾਨੇ ਕੀ ਕਰਦੇਂ ਨੇਂ ਥੱਲੇ ਡਿਜ਼ਾਇਨ ਪਵਾਉਂਦੇ ਨੇਂ ਕੱਟ ਵਰਕ ਵਾਲਾਂ।
ਕੱਟ ਵਰਗ ਵਾਲਾ। ਪਵਾ ਲੈਂਦੇ ਨੇਂ ਤੇ ਕਈ ਜਾਨੇ ਥੱਲੇ ਲੈਸ ਲਵਾਂ ਲੈਂਦੇ ਨੇਂ। ਜਿਸ ਤਰ੍ਹਾਂ ਵਿੱਚ ਲੈਸ ਲਗਾ ਦਿੱਤੀ। ਤੇ ਫਿਰ ਥੱਲੇ ਥੋੜਾਂ ਕੱਪੜਾਂ ਲਗਾਂ ਦਿੱਤਾਂ। ਦਾ। ਉਹ ਡਿਜ਼ਾਈਨ ਦਾ ਡਿਜ਼ਾਈਨ ਹੋ ਜਾਂਦਾ। ਸੋਨਾ ਵੀ ਬੜਾ ਲੱਗਿਆ ਪੈਂਟਾ। ਪੈਂਟਾ ਚ ਤੇ ਬਹੁਤ ਡਜ- ਡਿਜ਼ਾਈਨ ਨੇਂ ਮੇਰੇ ਕੋਲ।
ਅੱਛਾ।
ਪੈਂਟਾਂ ਦੇ ਅੰਦਰ ਤੇ ਬਹੁਤ ਅੱਛੇ ਅੱਛੇ ਡਿਜ਼ਾਈਨ ਹੈਗੇ ਨੇਂ।
ਪੋਕਟ ਵਗੈਰਾ ਵੀ ਲਗਵਾ ਲੈਂਦੇਂ ਹਾਂ।
ਹਾਂ ਪੋਕੇਟ ਵੀ ਲਗਾਂ ਲੇਂਦੇ।
ਅੱਛਾ ਅੱਛਾ ਅੱਜ਼ ਕੱਲ੍ਹ ਉਹ ਕੋਟਨ ਦੇ ਵਿੱਚ ਨਾਂ ਇੱਕ। ਉਹ ਆ ਰਹੇ ਨੇ। ਏ ਕੁੜਤੇ ਤੇ ਪਜਾਮੇ ਛੋਟ ਪਜਾਮੇ
ਹਾਂ ਹਾਂ ਹਾਂ ਹਾਂ।
ਹੈ ਨਾਂ।
ਹਾਂ ਹਾਂ।
ਫੁੱਲ ਆਸਤੀਨ ਦੇ ਮੱਤਲਬ ਫੁੱਲ ਆਸਤੀਨ ਦੇ ਕੁੜਤੇ ਤੇ ਛੋਟ ਪਜ਼ਾਮੇ ਕਾਲਰ ਵਾਲਾਂ ਕੁੜਤਾ।
ਹਾਂ ਹਾਂ ਹਾਂ ਹਾਂ ਹਾ
ਆਪਣੇ ਬਣਦੇ ਨੇਂ ਉਹ ਕੋਟਨ ਜੋ ਕਿਹੜਾ ਕੱਪੜਾ ਚੱਲਦਾ ਉਹਦੇ ਵਿੱਚ।
ਕੋਟਨ ਜ਼ਿਆਦਾ ਅੱਛਾ ਰਹਿੰਦਾ ਹੈ। ਉਹਨੂੰ ਕੋਟ ਸੈਂਟ ਕਹਿੰਦੇ। ਕੋਟ ਸੈਂਟ ਕਹਿੰਦੇ ਨਾਂ ਉਹਨਾਂ ਨੂੰ।
ਨਹੀਂ ਉਹਨੂੰ ੲੌ ਇੱਕ ਹੋਰ ਆਏਂ ਦੇ ਨੇਂ ਜਿਹੜੇ ਸ਼ੋਟ। ਥੋੜਾਂ ਸ਼ੋਟ ਪਜ਼ਾਮਾ ਹੁੰਦਾਂ
ਉੱਚਾ-ਉੱਚਾ ਪਜਾਮਾ ਪਾਂਦੀਆਂ ਨੇਂ। ਅੱਛਾ ਉੱਚਾ-ਉੱਚਾ ਪਜਾਮਾ ਪਾਂਦੀਆਂ ਨੇਂ, ਹਾਂ ਓ ਹਾਂ ਓ ਵੀ ਓ ਵੀ ਤੇ ਫ਼ਿਰ ਲੰਬਾਈ- ਖਾਲੀ ਘੱਟ ਰੱਖਣੀ ਹੁੰਦੀ ਐ।
ਹਾਂ, ਓ ਜਾਅਦਾ ਸੋਣੇ ਚੱਲਦੇ ਪਏ ਨੇ, ਅੱਜ ਕੱਲ੍ਹ ਦੇਖੇ ਮੈਂ ਓ ਜਾਅਦਾ ਵਧੀਆ ਲੱਗ ਰੇ ਨੇ
ਅਰੇ ਮੇਨੂੰ ਤੇ ਤੁਸੀਂ, ਤੁਸੀਂ ਜੇੜਾ ਵੀ ਲੇਆਓਗੇ ਨਾ ਮੇਰੇ ਕੋਲ, ਮੈਂ ਤੋਨੂੰ ਹਰ ਚੀਜ ਤੇਆਰ ਕਰ ਦਾਂਗੀ। ਐਥੋਂ ਤੱਕ ਕਿ ਤੁਸੀਂ ਵੰਨ ਪੀਸ ਵੀ ਬਣਵਾਣਾ ਹੋਏ, ਲੈਂਅਗਾ ਬਣਵਾਣਾ ਹੋਏ।
ਅੱਛਾ-ਅੱਛਾ, ਕੱਪੜਾ ਵਿੱਚ ਸਾੜਾ-ਸਾਰਾ ਈ ਸਭ ਮਿਲਦਾ ਤੁਆਡੇ ਕੋਲ?
ਮਿਲ ਜਾਏਗਾ, ਮੇਂਨ ਜੋ ਤੁਸੀਂ ਜਿਸ ਤਰ੍ਹਾਂ ਦਾ ਕੋਅਗੇ, ਜੇ ਤੁਸੀਂ ਲਿਆਣਾ ਹੋਏ ਆਪਣੇ ਕੋਲੋ ਮਟੀਰੀਅਲ ਤੇ ਤੁਸੀਂ ਲੈ ਆਓ, ਜੇ ਮੇਰੇ ਕੋਲੋਂ ਲੈਣਾ ਹੋਏ ਤਾਂ ਮੇਰੇ ਕੋਲੋਂ ਵੀ। ਅਸੀਂ ਕਿਸੇ ਨੇ, ਹਾਂ ਅਸੀਂ ਐ ਨੀ ਕੈਂਅਦੇ, ਅਸੀਂ ਕਿਸੇ ਨੂੰ ਵੀ ਸਾਡੇ ਲੋਈ ਲਵੋ ਭਲੇ ਤੁਹੀਂ ਬਾਅਰੋਂ ਵੀ ਲੇਆਓਗੇ ਤਾਂ ਵੀ ਅਸੀਂ ਤੁਆਨੂੰ ਸੀ ਦਵਾਂਗੇ।
ਅੱਛਾ, ਔਰ ਓਦੀ ਸਿਲਾਈ ਵਗੈਰਾ?
ਉ ਫੇਰ ਅਸੀਂ ਤੁਸੀਂ ਆਓਗੇ, ਫੇਰ ਕਰ ਲਾਂਗੇ, ਦੇਖ ਲਵਾਂਗੇ।
ਅੱਛਾ-ਅੱਛਾ-ਅੱਛਾ।
ਐਂਈ ਨੇ ਹਨਾ?
ਆਂ, ਅੱਛਾ, ਤੇ ਹੋਰ ਜੈਸੇ ਹੁਣ ਵਿਆਹ ਸ਼ਾਦੀਆਂ ਦੇ ਕੱਪ ਕੱਪੜੇ ਵੀ ਹੋਂਂਦੇ ਹੋਣਗੇ, ਤੁਹਾਡੇ ਕੋਲ
ਹਾਂ-ਹਾਂ-ਹਾਂ ਓਹ ਵੀ ਸੀ, ਦਿੰਦੇ ਨੇ ਅਸਤਰ ਵਾਲੇ ਗੈਰਾ ਸੋ ਹਾਂ ਭਾਰੇ ਰੱਖੀ ਦੇ ਨੇ ਥੋੜੇ ਬਹੁਤ ਹਾਂ ਥੋੜੇ ਬਹੁਤ ਰੱਖੀ ਦੇ ਨੇ ਆਪਣੇ ਪੰਜਾਬੀ ਸਟਾਈਲ ਦੇ ਹਾਂ-ਹਾਂ-ਹਾਂ, ਅੱਜ ਕੱਲ ਦੇ ਵਿਆਹ ਸ਼ਾਦੀ ਚ ਦੇਖੋ, ਸਲਵਾਰ ਦੇ ਕੋਈ ਵੀ ਨਹੀ ਪਾਂਦਾ ਪਿਆ।
ਹਾਂ-ਹਾਂ-ਹਾਂ।
ਹਾਂ, ਜਾਂ ਪਲਾਜੋ ਪਾਦੀਆਂ ਨੇ ਰੇਬੀਅਨ ਘੇਰਦੇ। ਜਾਂ ਫਿਰ, ਕੱਲੀਆਂ ਵਾਲਾ ਪਲਾਜੋ ਪਾਉਣਗੀਆਂ, ਜਾਂ ਫਿਰ ਲਹਿੰਗਾ ਪਾਉਣਗੀਆਂ ਲਹਿਂਗੇ ਵੀ ਮੈਂ ਦੋ ਤਿੰਨ ਤਰੀਕੇ ਕਿਤੇ ਬਣਾ ਲੈਂਦੀ ਹਾਂ-ਹਾਂ। ਇੱਕ ਤੇ ਰੇ ਬਿਨ ਘੇਰ ਦਾ ਲਹਿੰਗਾ ਬਣਦਾ ਹੈ, ਇੱਕ ਬੰਦਾ ਫਿਸ਼ ਕੱਟ ਜਿਸ ਤਰ੍ਹਾਂ ਮਤਲਬ ਕਿ ਫਸ਼ ਜਿਸ ਤਰ੍ਹਾਂ ਉੱਤੋਂ ਦੀ ਥੋੜਾ ਫਿਟ ਹੋਰ ਨੀਚੌ ਦੀ ਖੁੱਲਾ
ਅੱਛਾ, ਓ ਤੁਸੀਂ ਬਣਾ ਲੈਂਦੇ ਹੋ।
ਡੇ ਤੱਕ ਫਿੱਟ ਆਣਾ ਚਾਹੀਦਾ ਹੈ। ਫੇਰ ਨੀਚੋਂ ਖੁੱਲਾ ਆਣਾ ਚਾਹੀਦਾ।
ਅੱਛਾ। ਫਿਰ ਤੇ, ਏਕਾਦ ਬਣਵਾਵਾਂਗੇ ਜਰੂਰ ਮੈਂ ਉਹ ਵੀ
ਉਹ ਥੋੜਾ ਇਹ ਹੋ ਜਾਂਦਾ ਨਾ ਥੋੜਾ ਅਲੱਗ, ਅੱਜ- ਕੱਲ ਸਬ ਕੋਈ ਚਾਹੁੰਦਾ ਕਿ, ਅਸੀਂ ਸਭ ਤੋਂ ਅਲੱਗ ਪਾਈਏ।
ਹਾਂ, ਅਲੱਗ ਦਿਖੀਏ।
ਹਾਂ, ਅਲੱਗ ਦਿਖੀਏ। ਉਸ ਹਿਸਾਬ ਨਾਲ ਫੇਰ ਸਾਨੂੰ ਸਾਰੇ ਕੱਪੜੇ ਅਲਗ ਹੀ ਬਣਾਂਨੇ ਪੈਂਦੇ ਨੇ, ਸਭ ਤੋਂ, ਹੰ- ਹੰ -ਹੰ- ਹੰ ਤਾਂ ਕਰਕੇ। ਚਲੋ ਅਸੀਂ ਸਬ ਡਿਜ਼ਾਇਨ ਇਹੋ ਜਿਹੇ ਬਣਾਈਦੇ ਨੇ ਆਪਣੇ ਕੋਲੋਂ, ਥੋੜੇ ਅੱਲਗ, -ਅਲੱਗ ਹੀ ਲੱਗ ਕਨ ਸਭ ਨੂੰ ਸ ਸਭ ਡਿਜ਼ਾਇਨ ਟੋਟਲੀ ਜੋ ਤੁਸੀਂ ਕਹੋਗੇ, ਜੇ ਤੁਸੀਂ ਕੁੱਝ ਆਪਣੇ ਆਪ ਵੀ ਲਿਆਓਗੇ ਡਿਜ਼ਾਇਨ ਵੀ, ਸਾਨੂੰ ਇਹ ਚਾਹੀਦਾ ਏ। ਉਹ ਵੀ, ਅਸੀਂ ਬਣਾ ਪਾਂਨੇ ਆ, ਤਾਂ ਕਰਕੇ ਹਾਂ ਫਿਰ ਹੰ ਕੋਈ ਵੀ ਹੋਏਗਾ, ਡਿਜਾਇਨ ਤੇ ਤੁਸੀਂ ਲੈਯਾਏ ਜੇ ਅਸੀਂ ਤੁਹਾਨੂੰ ਬਣਾ ਦਾਂਗੇ, ਹੋਰ ਮੇਰੇ ਕੋਲ ਖੁਦ ਕੋਲ ਵੀ ਬੜੇ ਡਿਜ਼ਾਇਨ ਹੈਗੇ ਨੇ, ਗਲੇ ਵੀ ਤੁਸੀਂ ਸਿੰਪਲ ਸੂਟ ਵੀ ਬਣਾ ਨਹੀਂ ਹੁਣ ਨਾ ਸਿੰਪਲ ਸਾਦੇ ਵੀ ਉਹ ਵੀ ਤੁਹਾਨੂੰ, ਇੰਨੇ ਵਧੀਆ ਤਿਆਰ ਕਰ ਦਾਂਗੇ ਕਿ, ਤੁਸੀਂ ਗੁਰਦੁਆਰੇ ਵੀ ਪਾ ਕੇ ਜਾਓ ਗੇ ਜਾਂ ਕਿਧਰੇ ਵੀ ਪਾ ਕੇ ਜਾਓਗੇ, ਨਾ ਲੋਕੀ ਕਹਿਣਗੇ ਕਿ, ਹਾਂ ਬਈ। ਇਹ ਸਾਦਾ ਸੂਟ ਨੀ ਲੱਗ ਰਿਹਾ।
ਹਾਂ, ਤੇ ਫਿਰ ਆਵਾਂਗੀ ਜ਼ਰੂਰ ਮੈਂ ਫਿਰ, ਤੁਹਾਡੇ ਕੋਲ ਹੀ ਲੈ ਕੇ ਮਟੀਰੀਅਲ ਤੇ ਉੱਥੇ ਬਣਵਾਵਾਂ,
ਹਾਂ-ਹਾਂ ਆ ਜਾਇ ਜੇ ਇੱਕ ਦਿਨ ਆਰਾਮ ਨਾਲ ਪਲੇ ਰੋਟੀ- ਰੋਟੀ ਵੀ ਸਿਖਾਇਆ ਜਦੋਂ ਦੁਪੈਹਰ ਦੀ ਯਾਂ ਸਾ਼ਮ ਨੂੰ, ਹਾਂ ਨਾਲ ਹੀ, ਤੁਹਾਨੂੰ ਮਤਲਬ ਕਿ, ਡਿਜ਼ਾਇਨ ਹੋਰ ਸਬ ਚੀਜ਼ ਦਿਖਾਦਾਂਗੀ ਤੁਸੀਂ ਡਿਸਾਈਡ ਕਰਕੇ ਚੁਨੀ ਜਾਏ ਜੇ ਹੈਨਾ ਹਾਂ ਠੀਕ ਹੈ ਜੀ। ਹੈਨਾ ਹਾਂ ਕੋਈ ਕੰਮ ਹੋਏ ਤੇ, ਫਿਰ ਫੋਨ ਕਰ ਲੇਜੇ ਨਾ ਹਾਂ, ਓਕੇ ਚਲੋ ਠੀਕ ਹੈ, ਹਾਂਜੀ- ਹਾਂਜੀ ਹਾਂਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਵ